ਹੈਲੋ, ਹਾਂਜੀ ਸਾਸਰੀ ਕਾਲ।
ਸਾਸਰੀ ਕਾਲ ਜੀ, ਕਿਵੇ ਠੀਕ ਹੋ?
ਹਾਂਜੀ ਜੀ, ਵਦੀਆ ਤੁਸੀ ਦੱਸੋ?
ਹਾਂਜੀ ਅਸੀਂ ਵੀ ਵਦੀਆ, ਠੀਕ-ਠਾਕ, ਹੋਰ ਪਰਿਵਾਰ
ਕੀ ਕਰੀ ਜਾਨੇ, ਵਦੀਆ ਵਦੀਆ, ਤੁਸੀਂ ਦੱਸੋ ਕੀ ਕਰੀ ਜਾਨੇ?
ਬੱਸ ਥੋਨੂੰ ਪਤਾ ਹੀ ਆ ਸੁਬਾ, ਸੁਬਾ ਘਰ ਦੇ ਕੰਮ।
ਕੀ ਕਰਦੇ ਸਾਰਾ ਦਿਨ, ਵਿਹਲੀ?
ਸਾਰਾ ਦਿਨ ਕਿੱਥੇ ਵੇਲੇ ਸੁਬਾ-ਸੁਬਾ ਚਾਰ ਵਜੇ ਉੱਠ ਜਾਈਦਾ। ਪਹਿਲਾ ਬੱਚਿਆਂ ਨੂੰ ਛੱਡ ਕੇ ਆਓ, ਖਾਣਾ-ਪਾਣੀ ਬਣਾਓ ਉਹਨਾਂ ਦਾ। ਦੋਨੋ ਬੱਚੇ ਅਲੱਗ-ਅਲੱਗ ਸਕੂਲ 'ਚ ਆ, ਫੇਰ ਅਲੱਗ-ਅਲੱਗ ਛੱਡ ਕੇ ਆਣਾ ਪੈਂਦਾ। ਲੈ ਕੇ ਵੀ ਆਉਣਾ ਪੈਂਦਾ ਅਪਣੇ-ਆਪ।
ਠੀਕ ਐ।
ਬੱਚੇ ਛੱਡ ਕੇ ਫੇਰ ਘਰ ਦੇ ਕੰਮ ਸ਼ੁਰੂ ਕਰ ਲਈਦੇ ਆ।
ਹੂੰ-ਹੂੰ, ਏਹੀ ਆ ਸਾਰਿਆ ਦਾ ਸੁਬਾ ਨੂੰ ਉਠੋ ਉੱਠ ਕੇ ਵੋਕ ਕਰਨ ਜਾਓ ਫਿਰ ਬੱਚਿਆਂ ਨੂੰ ਤਿਅਰ ਕਰੋ ਸਕੂਲ ਵਾਸਤੇ। ਉਸ ਤੋ ਬਾਅਦ ਘਰ ਦੇ ਕੰਮ
ਹਾਂਜੀ, ਹੋਰ ਤੁਸੀਂ ਰੋਟੀ-ਪਾਣੀ ਖਾ ਲਿਆ?
ਫੇਰ, ਹਾਂਜੀ ਖਾ ਲਿਆ, ਤੁਸੀ ਖਾ ਲਿਆ?
ਹਾਂਜੀ-ਹਾਂਜੀ।
ਹੁਨ ਨਿਬੜ ਕੇ ਕੰਮ ਕਿ ਹਜੇ ਲੱਗੇ ਪਏ ਆ?
ਹਜੇ ਤਾ ਚੱਲੀ ਜਾਂਦੇ ਆ, ਵਿੱਚ ਤੁਆਡੀ ਕੋਲ ਆ ਗਈ ਫੇਰ ਮੈ ਕਿਹਾ ਚਲੋ ਕੋਲ ਅਟੈਂਡ ਕਰ ਲੀਏ।
ਠੀਕ ਐ ਠੀਕ ਐ, ਮੈਂ ਵੀ ਬਸ ਹੁਣੇ ਫ੍ਰੀ ਹੋਈ ਸੀ। ਕਰਕੇ ਕੰਮ, ਬੱਸ ਬਾਦ ਚ ਦੁਪੈਰ ਨੂੰ ਆ ਜਾਣਗੇ ਬੱਚੇ। ਓਸ ਤੋ ਬਾਦ ਫੇਰ ਦੁਪੈਰ ਦਾ ਲੰਚ ਟਾਈਮ, ਚਾਹ ਬਣਾਉਣੀ ਫੇਰ ਥੋੜਾ ਰੈਸਟ ਕਰਕੇ, ਫੇਰ-ਫੇਰ ਸ਼ਾਮ ਨੂੰ ਓਹੀ ਸਟਾਰਟ ਹੋ ਜਾਂਦਾ ਆ ਡਿਨਰ ਬਣਾਓ, ਰੋਟੀ-ਪਾਣੀ ਬਣਾਓ, ਕੰਮ ਕਰੋ ਰਾਤ ਦੇ।
ਹਾਂਜੀ, ਮੈਂ ਵੀ ਏਦਾਂ ਹੀ ਬਸ ਬੱਚਿਆਂ ਨੂੰ ਲੈ ਕੇ ਆਈ ਦਾ। ਤੇ ਫੇਰ ਆ ਕੇ ਓਨਾਂ ਦਾ ਦੁਪੈਰ ਦਾ ਲੰਚ ਤਿਆਰ ਕਰੀਦਾ। ਬੱਚਾ ਇੱਕ ਜਾਦਾ ਛੋਟਾ ਫੇਰ ਓਨੂੰ ਨਾਲ ਪੇ ਕੇ ਸਮਾਈ ਦਾ ਏ, ਫੇਰ ਟਿਕਦੇ ਬੱਚੇ ਗਰਮੀ ਬੜੀ ਆ।
ਗਰਮੀ ਤਾਂ ਬੋਤ ਜਾਦਾ
ਹਾਜੀ, ਇੱਕ ਬਾਰਿਸ਼ ਵੀ ਨੀ ਨਾ ਆ ਰਹੀ ਜੇ ਬਾਰਿਸ਼ਾਂ ਸ਼ੁਰੂ ਹੋ ਜਾਣ ਫੇਰ ਤਾਂ ਚਲੋ ਥੋੜਾ ਮੌਸਮ
ਬਾਰਿਸ਼ ਨਾਲ ਵੀ ਏਦਾਂ ਹੋ ਜਾਂਦਾ, ਥੋੜਾ ਟਾਈਮ ਠੰਡਾ ਰੈਂਦਾ ਓਦੋਂ-ਓਦੋ ਫੇਰ-ਫੇਰ ਓਦਾਂ ਹੀ ਹੋ ਜਾਂਦਾ ਮੌਸਮ।
ਹਾਂਜੀ, ਇਹ ਤਾਂ ਹੈ।
ਹੋਰ ਸੁਣਾਓ ਨਵੀ ਤਾਜੀ?
ਬਸ ਜੀ ਵਦੀਆ ਲੱਗੇ ਪਏ ਆ ਕੰਮਾਂ ਨੂੰ ਨਬੇੜਨ, ਫੇਰ ਧੋਪ ਚਣ ਜਾਂਦੀ ਆ।
ਹਾਂਜੀ-ਹਾਂਜੀ।
ਸਾਰੇਆਂ ਨੂੰ ਕੰਮਾਂ ਕਾਰਾਂ ਤੇ, ਹਾਂਜੀ ਸਾਰੇਆਂ ਨੂੰ ਕੰਮਾਂ ਕਾਰਾਂ ਤੇ ਤੋਰ ਕੇ ਫੇਰ ਫ੍ਰਰੀ ਹੋ ਕੇ ਕਰੀਦੇ ਆ ਕੰਮ ਆਪਦਾ ਰੋਟੀ-ਪਾਣੀ।
ਹੂੰ ਇਹ ਤੇ ਹੈ। ਮੈ ਵੀ ਹੁਣੇ ਫਰੀ ਹੋਈ ਸੀਗੀ ਬਸ ਕਰ
ਹਾਂਜੀ, ਅੱਜ ਉਹ ਮੇਰੇ ਕੋਲ ਇੱਕ ਦੀਦੀ ਆ ਗਏ ਤੇ ਫਿਰ ਬੈਠੇ ਸੀ ਆ ਕੇ ਗੱਲਾਂ ਕਰਨ ਲੱਗ ਗਏ। ਫਿਰ ਮੈ ਉਹਨਾਂ ਕੋਲ ਬੈਠ ਗਈ ਤੇ ਬੱਸ। ਉਹੀ ਅੱਧੇ ਘੰਟੇ ਨਾਲ ਫਰਕ ਪੈ ਗਿਆ ਕੰਮ ਲੇਟ ਹੋ ਗਈ।
ਠੀਕ ਹੈ।
ਇੱਕ ਹਾਂਜੀ, ਅੱਜ ਅਸੀ ਸੂਬੇ-ਸੂਬੇ ਹਾਂਜੀ, ਬੋਲੀ ਸਾਹਿਬ ਚਲੇ ਗਏ ਅੱਜ ਅਸੀ ਸੂਬੇ ਮੱਥਾ ਟੇਕਣ ਆ ਇੱਕ-ਡੇਢ ਘੰਟਾ ਉੱਥੇ ਲੱਗ ਗਿਆ।
ਅੱਛਾ-ਅੱਛਾ, ਠੀਕ ਹੈ ਚਲੋ।
ਤੁਸੀ ਦੱਸੋ।
ਬੱਸ ਵਧੀਆ ਸਾਨੂੰ ਦੱਸਿਆ ਬੱਸ ਏਦਾਂ ਦਿਨ ਲੰਘ ਜਾਂਦਾ ਵਾ। ਬੱਸ ਹੁਣ ਥੋੜਾ ਕੰਮ ਵਗੈਰਾ ਕਰਕੇ ਘਰ ਦੇ ਕੰਮ ਨਿਬੇੜ ਲਿਆ ਆਪਦਾ ਕੋਈ ਹੋਰ ਕੰਮ ਕਰਾਗੇ ਤੇ ਫਿਰ ਰੈਸਟ ਥੋੜ੍ਹੀ ਕਰਕੇ ਫਿਰ ਦੁਪਹਿਰ ਨੂੰ ਫਿਰ ਬੱਸ ਬਚਿਆ ਨੇ ਆ ਜਾਣਾ ਵਾ ਲੰਚ ਬਣਾਉਣਾ ਉਸ ਤੋ ਬਾਅਦ ਫਿਰ ਬੱਸ ਥੋੜ੍ਹਾ ਟਾਈਮ ਫਿਰ ਰੈਸਟ ਕਰਕੇ ਸ਼ਾਮ ਦੇ ਟਾਇਮ ਫਿਰ ਕੰਮ ਸ਼ੁਰੂ ਹੋ ਜਾਂਦੇ ਆ। ਏਦਾਂ ਹੀ ਲਘ ਜਾਂਦਾ ਬੱਸ।
ਲੇਡੀਜ਼ ਦਾ ਤਾਂ ਬੱਸ ਰੋਟੀ-ਪਾਣੀ ਸਬਜ਼ੀ ਬਣਾ ਲੋ।
ਹੂੰ।
ਇਹੀ ਨਿਕਲ ਜਾਂਦਾ ਸੁਬਾਹ ਰੋਟੀ ਬਣਾਲੋ, ਸ਼ਾਮ ਨੂੰ ਬਣਾਲੋ, ਦੁਪਹਿਰੇ ਬਣਾਲੋ।
ਹੂੰ ਸਹੀ ਗੱਲ ਏ।
ਬਾਹਰ ਤਾਂ ਵੈਸੇ ਹੁਣ ਤਾਂ ਗਰਮੀ ਬਹੁਤ ਨੇ ਕਿਤੇ ਜਾਣ ਨੂੰ ਜੀ ਕਰਦਾ।
ਦਿਲ ਨੀ ਕਰਦਾ ਹਾਂ ਕਿਤੇ ਵੀ ਜਾਣਨੂੰ। ਹੁਣ ਤਾਂ ਇਹ ਹੁੰਦਾ ਗਰਮੀ ਚ ਤਾਂ ਕੋਈ ਰਿਸ਼ਤੇਦਾਰ ਵੀ ਨਾ ਆਵੇ।
ਸਹੀ ਗੱਲ ਆ।
ਰਸੋਈ ਚ ਬੜੀ ਗਰਮੀ ਲੱਗਦੀ ਐ ਹੁਣ ਤਾਂ ਏ ਮਾਹੌਲ ਪਏ ਰਸੋਈ ਚ ਵੀ ਏਸੀ ਲੱਗਾ।
ਚਲਾਈ ਨੀ ਸਹੀ ਗੱਲ ਆ। ਪਸੀਨਾ ਈ ਨੀ ਸੁਕਦਾ ਹੁੰਦਾ।
ਹਾਂਜੀ-ਹਾਂਜੀ ਏ ਤਾਂ ਹੈ।
ਹੋਰ ਕੀ ਕਰੀ ਜਾਣੀ ਐ।
ਸੋਂ ਬਾਰਿਸ਼ ਹੋਈ ਸੀ ਓਦੇ ਨਾਲ ਥੋੜਾ ਜਿਆ ਮੌਸਮ ਦੋ-ਦਿਨ ਤੱਕ ਰਿਆ ਰਾਤੀ ਠੰਡਾ ਹੋ ਜਾਂਦਾ ਸੀ ਹੁਣ ਤਾਂ ਰਾਤੀ ਇੱਕ ਬਿਜਲੀ ਦੇ ਬੜੇ ਕੱਟ ਲੱਗਦੇਆ। ਕੱਲ ਦੀ ਫੇਰ ਹਾਂਜੀ।
ਤਾ ਨੀ ਏਧਰ।
ਸਾਡੇ ਤਾਂ ਏਧਰ ਬੜਾ ਕੱਟ ਲੱਗਦਾ। ਠੀਕ ਆ ਰੈਹਦੀ ਤਾਂ ਏਥੇ ਹੀਆ ਪਰ ਕੱਲ੍ਹ ਰਾਤੀ ਤਾਂ ਬੋਤ ਇੱਕ ਘੰਟਾ ਰੈਂਦੀ ਸੀ। ਦੋ ਘੰਟੇ ਬੰਦ
ਅੱਛਾ-ਅੱਛਾ ਠੀਕ ਹੈ। ਆਪਣੇ ਤਾਂ ਹਜੇ ਅਸੀ ਠੀਕ ਆ ਏਧਰ ਰੈਂਦੀ ਆ ਲਾਈਟ
ਹਾਂਜੀ ਝੋਨੇ ਵਗੈਰਾ ਚੱਲ ਤੇ ਨਾ ਫਿਰ ਮੋਟਰਾਂ ਵਗੈਰਾ ਨੂੰ ਦਿੰਦੇ ਆ ਲਾਈਟ।
ਹਾਂਜੀ, ਹਾਂਜੀ, ਹੂੰ। ਆਪਣੇ ਵੀ ਬੱਸ ਲੱਗਣ ਲੱਗ ਗਏ ਨੇ ਕੱਟ ਹਜੇ ਤਾਂ ਰੈਂਦੀ ਆ।
ਚੱਲ ਵਧੀਆ ਫੇਰ ਤਾਂ ਠੀਕ ਆ।
ਹੋਰ ਸੁਣਾੳ? ਨਵੀ ਤਾਜੀ
ਹੋਰ ਵਧੀਆ- ਵਧੀਆ ਤੁਸੀਂ ਦੱਸੋ?
ਬਸ ਵਧੀਆ। ਠੀਕ-ਠਾਕ।
ਦਾਦੀ ਠੀਕ ਰੈਦੇਂ ਆ ਥੋਡੇ?
ਹਾਂਜੀ- ਹਾਂਜੀ ਠੀਕ ਆ ਵਧੀਆ, ਠੀਕ -ਠਾਕ। ਓਬਸ ਪੈ ਜਾਂਦੀ ਹੁੰਦੀ ਰੋਟੀ -ਪਾਣੀ ਖਾ ਕੇ ਗਰਮੀ ਬੋਤ ਆ।
ਹਾਂਜੀ, ਹਾ ਤੁਰੇ ਫਿਰਦੇ ਆ ਵਧੀਆ।
ਹਾਂਜੀ- ਹਾਂਜੀ ਵਧੀਆ ਤੁਰੇ ਫਿਰਦੇ ਆ ਓਦਾ ਠੀਕ- ਠਾਕ ਆ।
ਠੀਕ ਆ। ਚਲੋ ਠੀਕ ਈ ਚਾਈਦੇ ਆ। ਤੇ ਕਿਵੇਂ ਮੰਮੀ ਥੋਡੇ ਡਿਊਟੀ ਕਰੀ ਜਾਂਦੇ?
ਹਾਂਜੀ, ਹਾਂਜੀ, ਹਾਂਜੀ।
ਚਲੋ ਵਧੀਆ। ਉੱਥੇ ਈ ਨੇ ਜਿੱਥੇ ਪੈਲਾਂ ਕਰਦੇ ਸੀ? ਹੈਲੋ।
ਹਾਂਜੀ-ਹਾਂਜੀ।
ਮੈਂ ਕਿਆ ਮੰਮੀ ਉੱਥੇ ਹੀ ਜੋਬ ਕਰਦੇ ਜਿੱਥੇ ਪੈਲਾਂ
ਹਾਂਜੀ-ਹਾਂਜੀ, ਉੱਥੇ-ਉੱਥੇ ਈ ਉੱਥੇ ਈ ਆ।
ਚਲੋ, ਠੀਕ ਆ।
ਹਾਂਜੀ। ਤੁਸੀਂ ਦੱਸੋ, ਥੋਡੇ ਕੀ ਘਰ-ਪਰਿਵਾਰ ਦਾ ਕੀ ਹਾਲ- ਚਾਲ ਆ।
ਘਰ-ਪਰਿਵਾਰ ਵਧੀਆ ਸਾਰੇ ਗਏ ਹੁਣ ਕੱਲੇ ਆ ਘਰੇ ਕੰਮ ਖਤਮ ਕਰਕੇ ਲੱਗਦੇ ਆ ਕਿਸੇ ਕੰਮਕਾਰ ਕਰਨ।
ਅੱਛਾ-ਅੱਛਾ ਠੀਕ ਆ। ਕੰ ਮਤਲਬ ਗਰਮੀ 'ਚ ਤਾਂ ਆਏ ਹੁੰਦਾ ਵੀ ਛੇਤੀ-ਛੇਤੀ ਸੁਬਹ-ਸੁਬਹ ਦਾ ਕੰਮ। ਵੇੜ ਕੇ ਬਸ ਅੰਦਰ ਬਹਿਜ ਗਏ।
ਹਾਂਜੀ, ਮੈਂ ਵੀ ਵੈਸੇ ਤਾਂ ਜਲਦੀ ਹੀ ਕਰ ਲੈਂਦੀ ਸੁਬਾਹ ਚਾਰ ਵਜੇ ਉੱਠੀ ਦਾ, ਕੰਮ ਕੰਮ ਜਲਦੀ ਖ਼ਤਮ ਕਰ ਲਈਦਾ, ਪਰ ਕਦੀ- ਕਦੀ ਕੋਈ ਨਾ ਕੋਈ ਆ ਜਾਂਦਾ ਜਾਂ ਕਿਸੇ ਦੀ ਕੋਾਲ ਆ ਗਈ, ਫੇਰ ਬੈਠ ਉੱਠਣਾ ਪੈਂਦਾ ਹੈ, ਉਸੇ ਟੈਮ ਦੇ ਨਾਲ ਹੀ ਫ਼ਰਕ ਪੈ ਜਾਂਦਾ ਜਦੋਂ ਆਪਾਂ ਬੈਠ ਜਾਂਦੇ ਹਾਂ।
ਹਮ- ਹਮ। ਅਤੇ ਸਾ
ਹਾਂ। ਧੁੱਪ ਬਹੁਤ ਹੋ ਜਾਂਦੀ ਹੈ।
ਨਿਬੇੜ ਲਓ ਜਲਦੀ ਅ, ਤਾਂ ਬਹਿਓ ਫਿਰ ਬ ਵਧੀਆ ਹੋਰ ਬਸ ਵਧੀਆ, ਤੁਸੀ ਸੁਣਾਓ?
ਹਾਂਜੀ, ਠੀਕ ਆ ਜੀ।
ਅੱਜ ਤਾਂ ਵੈਸੇ ਹੋਏ ਪ ਅੱਜ ਬਦਲ, ਸ਼ਾਇਦ ਮੀਂਹ ਆਵੇ ਆਪਣੇ ਇੱਧਰ।
ਨਹੀਂ, ਸਾਡੇ ਤਾਂ ਇਏਧਰ ਬੜੀ ਧੁੱਪ ਨਿਕਲੀ ਹੋਈ ਆ।
ਅੱਛਾ, ਓਦਾਂ ਗਰਮੀ ਬਹੁਤ ਜਿਆਦਾ ਵਾ, ਓਦਾਂ ਬੱਦਲ ਹੋਏ ਪਏ ਗਰਮੀ ਹੋਣੀ ਆ, ਦੇਖੋ ਸ਼ਾਇਦ ਆ ਜਾਵੇ ਮੀਂਹ ਅੱਜ।
ਚਲੋ ਥੋੜ੍ਹਾ ਟਾਈਮ ਤਾਂ ਸਕੂਨ ਮਿਲਦਾ ਹੀ ਆ, ਜੇ ਮੀਂਹ ਆਜੇ ਤਾ।
ਕੱਲ ਦੀ ਫੇਰ, ਪਰਸੋਂ ਮੀਂਹ ਪਿਆ ਸੀ ਪਰਸੋਂ ਠੰਡਾ ਹੋ ਗਿਆ ਸੀਗਾ, ਕੱਲ੍ਹ ਦੀ ਤੇ ਅੱਜ ਬਹੁਤ ਜ਼ਿਆਦਾ ਗਰਮੀ ਫੇਰ ਹੋ ਪਈ ਹੈ ਉੱਦਾਂ ਅੱਜ ਵੈਸੇ ਬਦਲ ਆ
ਠੀਕ ਆ। ਚਲੋ ਕੋਈ ਨੀ, ਹੁਣਾ ਦੋ -ਤਿੰਨ ਮਹੀਨੇ ਤਾਂ ਏਦਾਂ ਹੀ ਰੂਗਾ ਔਖਾ, ਟਾਈਮ
ਹਮ -ਹ
ਅਕਤੂਬਰ ਚ' ਜਾ ਕੇ ਥੋੜਾ ਜਿ ਮਾਹੌਲ ਸ਼ਾਂਤ ਹੁੰਦਾ ਏ।
ਅਕਤੂਬਰ ਚ' ਹਾਂਜੀ, ਅਕਤੂਬਰ, ਨਵੰਬਰ ਚ' ਬਸ ਠੰਡਾ ਆ। ਠੰਡ ਜਿ ਸ਼ੁਰੂ ਹੋ ਜਾਂਦੀ ਆ, ਆਉਣੀ ਦਿਵਾਲੀ ਦੇ ਨੇੜੇ।
ਹਾਂਜੀ। ਹਾਂ,
ਹਮ।
ਪਰ ਉਹ ਜੇ ਠੰਡ ਆ ਜਾਂਦੀ, ਫਿਰ ਕਈਦਾ ਗਰਮੀ 'ਚ ਕੰਮ ਹੋ ਜਾਂਦੇ।
ਨਈ, ਨਈ ਠੰਢ ਵਧੀਆ ਵਾ, ਗਰਮੀ ਨਾਲੋਂ ਠੰਢ ਵਧੀਆ ਵਾ।
ਕਿਆ ਤੁਸੀਂ ਰਜਾਈ 'ਚ ਬੈਠੇ ਰਹਿੰਦੇ?
ਰਜਾਈ 'ਚ ਨਹੀਂ ਬੈਠੇ ਰਹਿੰਦੇ, ਗਰਮ, ਠੰਢ 'ਚ ਬੰਦਾ ਕੱਪੜੇ ਕੁੱਪੜੇ ਵੱਧ ਪਾ ਕੇ ਬਸ ਕੰਮ ਕਰੀ ਜਾਵੇ, ਠੰਡ 'ਚ ਨੀ ਇੰਨਾ ਹੁੰਦਾ, ਮਗਰ
ਠੰਡ 'ਚ ਪਾਣੀ ਵਾਲੇ ਕੰਮ ਕਰਨੇ ਬੜੇ ਔਖੇ ਹੁੰਦੇ, ਮੇਨੂੰ ਤਾਂ
ਪਾਣੀ ਆਲੇ ਤਾਂ ਚਲੋ, ਨਿੱਘੇ -ਨਿੱਘਾ ਪਾਣੀ ਨਾਲ ਆਪਾਂ ਕਰ ਲੈਂਦੇ ਆ। ਠੰਡੇ ਪਾਣੀ ਨਾਲ, ਨਿੱਘੇ ਨਾਲ ਸੁਬਾਹ -ਸੁਬਾਹ ਨਿੱਘਾ ਨਿਕਲਦਾ ਪਾਣੀ ਮੋਟਰ ਦਾ।
ਬੱਚਿਆਂ ਨੂੰ ਛੱਡ ਕੇ ਆਈ ਦਾ ਠੰਢ ਦੇ ਵਿੱਚ। ਕੁਲਫੀ ਜੰਮ ਜਾਂਦੀ ਹੈ ਜਾਂਦੇ, ਹਾਂਜੀ, ਧੁੰਦਾਂ ਦੇ ਵਿੱਚ ਜਾਣਾ ਫੇਰ ਬੱਚੇ ਛੱਡ ਕੇ ਆਉਣੇ, ਲੈ ਕੇ ਆਉਣੇ, ੳਦੋਂ ਬੜੀ ਮੁਸ਼ਕਲ ਹੁੰਦੀ ਐ।
ਗਰਮੀ ਦਾ ਕਰਕੇ, ਆਪਾਂ ਕਹਿੰਦੇ ਗਰਮੀ 'ਚ ਕੀ ਕਰੇ ਬੰਦਾ
ਗਰਮੀ ਦੇ ਵਿੱਚ ਵੀ ਔਖਾ ਹੀ ਹੋ ਜਾਂਦਾ, ਧੁੱਪ ਹੁੰਦੀ ਆ, ਜਿਹੜੇ ਟਾਈਮ ਲੈ ਕੇ ਆਈ ਦਾ ਬੱਚਿਆਂ ਨੂੰ ਗਰਮੀ ਬਹੁਤ ਹੁੰਦੀ ਆ। ਫੇਰ ਗਰਮ ਹਵਾ ਵੱਜਦੀ ਆ।
ਪਰ ਗਰਮੀ, ਮੈਂਨੂੰ ਠੰਢ ਵਧੀਆ ਲਾਗਦੀ ਗਰਮੀ ਨਾਲੋਂ ਜ਼ਿਆਦਾ।
ਮੈਨੂੰ ਤਾਂ ਬਸ ੳਹ, ਵਿਚਲਾ ਜਿਹਾ ਮੌਸਮ ਵਧੀਆ ਲੱਗਦਾ। ਅਕਟੂਬਰ, ਨਵੰਬਰ ਚ ਨਾ ਗਰਮੀ ਨਾ ਸਰਦੀ।
ਵਧੀਆ ਲੱਗਦਾ ਨਾ ਠੰਡ ਹੋਵੇ ਨਾ ਸਰਦੀ ਹੋਵੇ ਠੀਕ ਜੀ ਮੌਸਮ ਤਾਂ ਸਾਰਿਆਂ ਨੂੰ ਵਧੀਆ ਲੱਗਦਾ। ਨਵੰਬਰ ਚ ਹੁੰਦਾ ਠੀਕ ਆ। ਠੀਕ ਯਾਰ ਨਵੰਬਰ ਚ ਹੋ ਜਾਂਦਾ।
ਹਾਂਜੀ ਠੀਕ ਆ। ਮੈਂ ਕਿਹਾ ਫੇਰ ਤੁਸੀਂ ਵੀ ਕਰੋ ਕੰਮ ਤੇ ਮੈਂ ਵੀ ਫਿਰ ਫਰੀ ਹੋ ਕੇ ਕਰਦੀ ਆ। ਓਕੇ ਜੀ ਸਤਿ ਸ੍ਰੀ ਅਕਾਲ।
ਬਾਾਏ। ਸਤਿ ਸ਼੍ਰੀ ਅਕਾਲ।